ਹੈਲੋ। ਠੀਕ ਆ ਜੀ, ਤੁਸੀਂ ਦੱਸੋ?
ਹਾਂਜੀ, ਕਿੱਥੋਂ ਜੀ ਤੁਸੀਂ?
ਆਜ ਕੀ ਬਣਾਇਆ ਜੀ ਖਾਣੇ ਚ ਤੁਸੀਂ?
ਖਾਣੇ ਚ ਅਸੀ ਕਰੇਲੇ ਬਣਾਏ ਸੀ ਜੀ। ਵਧੀਆ ਲੱਗੇ ਜੀ, ਵਧੀਆ ਲੱਗੇ ਜੀ।
ਕਿੱਥੋਂ ਲੈ ਕੇ ਆਏ ਸੀ?
ਇਥੋਂ ਈ ਲੈ ਕੇ ਆਏ ਸੀ। ਪਿੰਡ ਚੋਂ ਲੈ ਕੇ ਆਏ ਸੀ, ਹੋਰ ਦੱਸੋ ਜੀ, ਹੋਰ ਦੱਸੋ ਜੀ?
ਤੇ, ਤੇ ਕਿਵੇਂ ਲੱਗੇ ਕਰੇਲੇ?
ਵਧੀਆ ਲੱਗੇ ਸੀ ਜੀ।
ਅ
ਵਧੀਆ ਚੱਲ ਰਯਾ ਜੀ।
ਕੀ ਬਿਜਨਸ ਕਰਦੇ ਔ ਜੀ?
ਅਸੀਂ ਤਾ ਕੁਛ ਨੀ ਘਰਦਾ ਈ ਕਰਦੇ ਆ ਜੀ, ਘਰਦਾ ਬਿਜਨਸ ਈ ਐ।
ਘਰੇ ਕੀ ਕਰਦੇ ਔ, ਘਰ ਦਾ ਈ ਕੰਮ। ਕੀ ਕੰਮ ਕਰਦੇ ਔ ਘਰੇ?
ਘਰੇ ਹਾਊਸ-ਵਾਈਫ।
ਨਹੀਂ ਕੀ
ਘਰੇ ਸਾਰਾ ਜਿਹੜਾ ਹੁੰਦਾ ਐ ਰੋਟੀ ਪਕਾਣੀ, ਕੱਪੜੇ ਧੋਣੇ ਸਾਰਾ ਈ ਕੰਮ
ਅੱਛਾ।
ਤੁਸੀਂ ਦੱਸੋ ਜੀ, ਤੁਸੀਂ ਕੀ ਕਰਦੇ ਹੋ ਜੀ?
ਮੈ ਤਾ ਮਾਰਕੀਟ ਕਰਦਾ ਜੀ।
ਹਾਂਜੀ! ਹੋਰ।
ਬਸ ਮਾਰਕੀਟ 'ਚ ਫਿਰਦੇ ਰਹਿੰਦੇ ਹਾਂ।
ਹੋਰ ਕਿ ਵੀ ਫੇਰ ਕੰਮ ਚੱਲਦਾ ਮਾਰਕੀਟ ਵਾਲਾ।
ਵਧੀਆ।
ਅੱਛਾ ਜੀ! ਹੋਰ ਦੱਸੋ ਜੀ?
ਹੋਰ ਵਧੀਆ ਬਸ।
ਠੀਕ ਹੈ। ਹੋਰ ਘਰ- ਬਾਰ ਕਿਵੇਂ ਆ ਤੁਹਾਡੇ।
ਵਧੀਆ ਤੁਹਾਡੇ ਘਰ- ਬਾਰ ਕਿਵੇਂ ਆ।
ਠੀਕ ਹੈ ਜੀ! ਹੋਰ ਅੱਜ ਕੀ ਕਰਦੇ ਸੀ ਘਰੇ ਸੀ?
ਘਰੇ ਸੀ।
ਠੀਕ।
ਅੱਜ ਘਰੇ ਇੰਜੋਏ ਕਰ ਰਹੇ ਹਾਂ ਸੰਡੇ ਦੀ।
ਅੱਛਾ ਜੀ!
ਕਿਉਂਕਿ ਪੂਰੇ ਹਫ਼ਤੇ ਕੰਮ ਕਰਦੇ ਹਾਂ ਮਾਰਕੀਟ ਤੇ
ਤੇ ਅੱਜ ਵੇ ਅੱਜ ਵਿਹਲੇ ਆ ਘਰੇ।
ਅੱਛਾ ਜੀ! ਤੁਸੀਂ ਦੱਸੋ ਕਿ ਬਣਾ ਰਹੇ ਹੋ ਅੱਜ ਖਾਣ ਵਿੱਚ। ਖਾਣੇ 'ਚ ਸ਼ਾਮ ਨੂੰ ਵੇਖੂਗੀ ਕੀ ਬਣਾਵਾਂਗੇ। ਕੀ ਦੇਖੇਂਗੇ ਬਣਾਉਗੇ। ਸ਼ਾਮ ਨੂੰ ਹੀ ਪਤਾ ਚੱਲੂਗਾ ਉਹ ਕੀ ਬਣਾਉਣਾ ਕੀ ਨਹੀਂ ਬਣਾਉਣਾ।
ਅੱਛਾ!
ਮੈਨੂੰ। ਮੈਨੂੰ ਨਮਕੀਨ ਚਾਵਲ ਪਸੰਦ ਹੈ ਜੀ।
ਅੱਛਾ ਜੀ!
ਹੋਰ ਤੁਹਾਨੂੰ ਕੀ ਪਸੰਦ ਹੈ ਜੀ?
ਸਾਨੂੰ ਤਾਂ ਉਹ ਫ਼ਲੀਆਂ।
ਅੱਛਾ ਜੀ! ਅੱਛਾ ਜੀ!
ਇਹੀਓ ਜੀ ਆ ਚੀਜ਼ਾਂ ਪਸੰਦ ਹੈ ਜੀ।
ਅੱਛਾ ਜੀ! ਅੱਛਾ ਜੀ! ਹੋਰ ਦੱਸੋ ਜੀ?
ਹੈਲੋ!
ਹੈਲੋ ਜੀ! ਉਹ ਪ੍ਰਾਈਵੇਟ ਟੀਚਰ ਹੈ ਜੀ।
ਅੱਛਾ! ਕਿਵੇਂ ਚੱਲ ਰਿਹਾ ਆ ਉਹਨਾਂ ਦਾ ਕੰਮ।
ਠੀਕ ਹੈ ਜੀ ਵਧੀਆ।
ਅੱਛਾ ਤੇ ਕਿਹੜੀ। ਕਿਹੜੇ ਆਪ ਦਾ ਸਕੂਲ ਆ ਪ੍ਰਾਈਵੇਟ ਲੱਗੀ ਹੋਏ ਆ।
ਆਪਦਾ ਸਕੂਲ ਹੈ ਜੀ।
ਅੱਛਾ! ਕਿਹੜੀ- ਕਿਹੜੀ ਕਲਾਸ ਤੱਕ ਪੜ੍ਹਾਉਂਦੇ ਆ?
ਉਹ ਪੰਜਵੀਂ ਕਲਾਸ ਤੱਕ ਪੜ੍ਹਾਉਂਦੇ ਐ ਜੀ।
ਅੱਛਾ! ਹੋਰ ਠੀਕ ਚੱਲ ਰਿਹਾ ਸਕੂਲ।
ਹਾਂਜੀ! ਹਾਂਜੀ! ਵਧੀਆ ਚਲ ਰਿਹਾ ਹੈ।
ਕਿੰਨੇ ਕੁ ਸੈਂਸ ਹੈਗੀ, ਬੱਚੇ ਹੈਗੇ ਉਹਨਾਂ ਦੇ।
ਬੱਚੇ ਥੋੜੇ ਹੀ ਹੈ ਜੀ।
ਤੇ ਉਸ ਤੋਂ ਇਲਾਵਾ ਕੀ ਕੰਮ ਕਰਦੇ ਆ?
ਉਸ ਤੋਂ ਇਲਾਵਾ ਕੁਛ ਵੀ ਕਰਦੇ, ਕਦੇ ਵਿਹਲੇ ਦਿੱਖੇ
ਅੱਛਾ ਤੇ ਬੱਚੇ ਕਿੰਨੇ ਆ ਜੀ ਤੁਹਾਡੇ
ਬਚੇ ਦੋ ਹੈਗੇ ਸਾਡੇ
ਅੱਛਾ ਉਹ ਕੀ ਕਰਦੇ ਆ ਜੀ
ਪੜਦੇ ਐ ਜੀ, ਕਾਕੂ ਗਿਆਰਵੀਂ ਚ ਪੜਦਾ ਐ ਜੀ, ਤੇ ਜ ਗੁੜੀਆਂ ਨੀਟ ਦੀ ਤਿਆਰੀ ਕਰਦੀ ਆ
ਕਿਵੇਂ ਚੱਲਦੀ ਚਲਦੀ ਆਉਂਦੀ ਨੀਟ ਦੀ ਤਿਆਰੀ
ਠੀਕ ਚੱਲੀ ਜਾਂਦੀ ਏ ਜੀ ਵਧੀਆ
ਹੈਂ
ਵਧੀਆ ਚੱਲੀ ਜਾਂਦੀ ਏ
ਅੱਛਾ ਤੇ ਹੁਣ ਕਿੰਨੇ ਬਣੇ ਸੀ ਔਂਦੇ ਸਕੋਰ ਔਂਦਾ ਸਕੋਰ ਕਿੰਨਾ ਬਣਿਆ ਸੀ
ਇਹ ਤੇ ਕੀ ਥੋੜ ਬਣਿਆ ਸੀ ਜੀ, ਹੁਣ ਦੁਬਾਰਾ ਤ ਤਿਆਰੀ ਕਰਤੀ ਹੈ
ਅੱਛਾ ਤ ਵਧੀਆ ਤਿਆਰੀ ਕਰਾਓ ਨਾ ਉਹਨੂੰ
ਹਾਂਜੀ ਵਧੀਆ ਈ ਕਰਾਈ ਜਾਨੇ ਆਂ
ਹਮ ਹੋਰ
ਹੋਰ ਦੱਸੋ ਜੀ ਹੁਣ ਬਸ ਮੈਂ ਮੇਰੇ ਐਸਡੈਂਟ ਤੇ ਦੋ ਬੱਚੇ ਜੀ
ਅੱਛਾ ਟੇਸਟ, ਤੁਹਾਡੇ ਉੱਥੇ ਕੀ ਨ ਕੀ ਕਹਿੰਦੇ ਆ ਉਹਨੂੰ
ਹਾਂਜੀ ਦੱਸੋ ਜੀ
ਤੇ ਪੀਹਰ ਚ ਕਿੰਨੇ ਐ ਤੁਹਾਡੇ ਰਿਸ਼ਤੇਦਾਰੀ, ਕਿੰਨੀਆਂ ਭੈਣਾਂ ਹੋ ਤੁਸੀਂ? ਤੇ ਕਿੰਨੇ ਮਤਲਬ ਭਾਈ ਹੋ
ਅਸੀਂ ਛੇ ਭੈਣਾਂ ਜੀ, ਸਾਡੇ ਇੱਕ ਹੀ ਭਰਾ ਹੈ ਜੀ
ਅੱਛਾ ਜੀ
ਹਾਂਜੀ
ਛੇ ਭੈਣਾਂ ਵਿਆਹੀ ਹੋਈ ਹੈ ਨੇ ਸਾਰੀ
ਹਾਂਜੀ ਸਾਰੀਆਂ ਈ ਵਿਆਇਆਂ ਜੀ
ਅੱਛਾ ਤੇ ਭਾਈ
ਭਾਈ ਇਕ ਏ, ਔ ਵੀ ਵੇਯਾਆ ਏ ਜੀ
ਵਧੀਆ ਜੀ, ਤੇ ਉਹ ਕੀ ਕੰਮ ਕਰਦੇ ਆ ਜੀ, ਤੁਹਾਡਾ ਭਰਾ
ਉਹ ਲਾਈਨ ਮੈਨ ਲਗੇਆ ਜੀ
ਅੱਛਾ ਲਾਈਨ ਮੈਨ ਲੱਗਿਆ
ਹਾਂਜੀ ਲਾਈਨ ਮੈਨ ਲਗਿਆ ਔ
ਤੇ ਤੁਹਾਡੀ ਭਾਬੀ
ਪਾਪੀ, ਹਾਊਸ ਵਾਈਫ ਹੈ ਘਰੇ ਹੀ ਬਸ।
ਅੱਛਾ, ਤੇ ਜ਼ਮੀਨ ਵਗੈਰਾ ਹੈਗੀ ਤੁਹਾਡੇ?
ਹਾਂਜੀ, ਥੀ ਥੋੜ੍ਹੀ ਜਿਹੀ ਹਾਂਜੀ ਥੋੜ੍ਹੀ ਜਿਹੀ ਹੈ।
ਕਿੰਨੀ ਕ ਹੈਗੀ।
ਥੋੜੀ ਹੈ ਜੀ।
ਅੱਛਾ ਜੀ।
ਹਾਂਜੀ।
ਹੋਰ ਤੁਹਾਡੇ ਮੰਮੀ ਡੈਡੀ ਸਹੀ ਆ?
ਹਾਂਜੀ ਠੀਕ ਹੈ ਜੀ, ਵਧੀਆ ਹੈ ਡੈਡੀ ਤਾਂ ਹੈ ਨਹੀਂ ਮੰਮੀ ਹੈ ਜੀ।
ਅੱਛਾ, ਅੱਛਾ ਡੇਡੀ ਨੂੰ ਕਿ ਹੋ ਗਿਆ।
ਡੇਡੀ ਹੈ ਨਹੀਂ।
ਅੱਛਾ। ਹੋਰ ਦੱਸੋ? ਨਵਾਂ
ਹੋ ਠੀਕ ਹੈ ਜੀ ਵਧੀਆ, ਤੁਸੀਂ ਦੱਸੋ?
ਬਸ ਵਧੀਆ, ਅੱਜ ਰੈਸਟ ਕਰੀ ਜਾਂਦੇ ਹਾ ਹਮ।
ਤੁਹਾਡੀ ਫੈਮਲੀ ਚ ਕੋਣ, ਕੋਣ ਐ ਜੀ?
ਸਾਡੇ ਤਾਂ ਜੀ ਅਸੀਂ ਚਾਰ, ਚਾਰ ਭਰਾ ਹੈਗੇ
ਹਾਂਜੀ।
ਚਾਰ ਭਰਾ ਹੈਗੇ।
ਹਾਂਜੀ, ਹਾਂਜੀ।
ਤੇ ਇੱਕ ਭਰਾ ਪੈਂਟਰ ਦਾ ਕੰਮ ਕਰਦਾ।
ਹਾਂਜੀ।
ਤੇ ਇੱਕ ਭਰਾ ਹੈ ਨੀ, ਵੱਡਾ ਭਰਾ ਜਿਹੜਾ ਸਕੂਲ ਅਹ ਮਤਲਬ ਪੜਾਦਾ ਹੁੰਦਾ ਸੀ ਔਹ, ਉਹਨਾਂ ਦੀ ਡੈਥ ਹੋਈ, ਹੋਈ ਆ। ਤੇ ਬੇਹ ਅ ਸਿਸ ਬੈਣ ਹੈਗੀ ਜਿਹੜੀ ਮੇਰੀ ਔਹ ਮੈਰਿਜ ਆ।
ਹਾਂਜੀ।
ਛੋਟਾ ਜਿਹਾ ਪਰਿਵਾਰ ਹੈਗਾ ਸੀ ਸਾਡਾ।
ਅੱਛਾ ਜੀ, ਠੀਕ ਹੈ ਜੀ ਛੋਟਾ ਜਹਾ ਹੀ ਹੋਣਾ ਚਾਹੀਦਾ ਜੀ।
ਹੋਰ ਸੁਣਾਓ? ਤੁਹਾਡੇ ਰਿਸ਼ਤੇਦਾਰੀ ਠੀਕ ਆ, ਫਸਲਬੜੀ ਠੀਕ ਠੀਕ ਆ ਤੁਹਾਡੀ।
ਹਾਂਜੀ ਠੀਕ ਹੈ ਜੀ, ਫਸਲ ਇੱਥੇ ਤੇ ਹਾਂਜੀ ਠੀਕ ਹੈ ਜੀ, ਵਧੀਆ ਜੀ।
ਅੱਛਾ, ਬਾਰਿਸ਼-ਬੁਰਿਸ਼ ਕਿਵੇਂ ਆ ਤੁਹਾਡੇ।
ਨਹੀਂ ਹੈ ਜੀ, ਗਰਮੀ ਬਹੁਤ ਹੈ।
ਕਿੰਨੀ ਕੁ ਪੇਰੀ ਹੈ ਗਰਮੀ?
ਬਹੁਤ ਜਾਂਦਾ ਗਰਮੀ ਹੈ ਜੀ।
ਅੱਛਾ, ਤਾਂ ਐਸੀ ਉਸੀ ਲਾ ਰੱਖਿਆ ਹੋਣਾ।
ਨਹੀਂ ਜੀ ਐਸੀ ਉਸੀ ਤੇ ਕੋ
ਤੋ
ਏਸੀ ਓਸੀ ਤੇ ਕੁਛ ਨੀ ਸੀ ਕੂਲਰ, ਕੂਲਰ ਨਾ ਰ' ਚੱਲਦੇ ਆਜੀ ਏਸੀ ਤਾਂ
ਹਾਂਜੀ।
ਕੁੁੱਲਰ ਨਾਲ ਹੀ ਸਾਰਦੇ ਹਾਂ ਅਸੀਂ ਤਾਂ। ਹਾਂਜੀ, ਹਾਂਜੀ। ਤੁਸੀਂ ਦੱਸੋ ਜੀ ਕੋਛ?
ਬਸ ਏ ਸਾਰਿਆਂ ਦੇ ਐਵੇਂ ਈ ਹਾਲ ਆ ਜੀ ਸਾਡੇ ਵੀ ਕੁਲਰ ਈ ਹੈਗਾ। ਅਸੀਂ ਕੇੜੇ ਵੱਡੇ ਥੋੜ੍ਹੀ ਆ।
ਹਾਂਜੀ ਅੱਜ ਕੱਲ੍ਹ ਪਤਾ ਕੀ ਆ ਮੈਂਗਾਈ ਏਨੀ ਵੱਧਗੀ।
ਹਾਂਜੀ
ਇਨਕਮ ਗਟ ਹੋਗੀਬਤੇ ਮੈਂਗਾਈ ਜਾਦਾ ਵੱਧਗੀ। ਐਸ ਕਰਕੇ ਗਰ ਦਾ ਗੁਜ਼ਾਰਾ ਈ ਠੀਕ-ਠੀਕ ਜਾ ਈ ਹੁੰਦਾ।
ਹਾਂ ਸਈ ਏ। ਮੈਂਗਾਈ ਤਾਂ ਹੈ ਈ ਜੀ ਬੋਤ ਜਾਦਾ ਮੈਂਗਾਈ ਐ।
ਹੂੰ ਮੈਂਗਾਈਆਂ ਜਾਦਾ ਵੱਧ ਗਈਆਂ ਤੇ ਇਸ ਕਰਕੇ ਘਰ ਦਾ ਗੁਜ਼ਾਰਾ ਵਧੀਆ ਪਰਮਾਤਮਾ ਦੀ ਮੇਰ ਆ।
ਹਾਂਜੀ ਕਰ ਦਾ ਗੁਜ਼ਾਰਾ ਹੋ ਜਵੇ ਬੋਤ ਐ।
ਹੂੰ ਤਾਂ ਸਈ ਐ ਜੀ ਓ ਓਰ ਦੱਸੋ?